ਹੈਲੋ
ਹੈਲੋ
ਹਾਂਜੀ ਸਤ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ
ਕੀ ਹਾਲ ਚਾਲ
ਬਸ ਵਧੀਆ ਤੁਸੀਂ ਦੱਸੋ।
ਬਸ ਜੀ ਇੱਥੇ ਵੀ ਸਭ ਵਧੀਆ ਚੜ੍ਹਦੀ ਕਲਾ
ਹੋਰ ਘਾਰ ਸਭ ਠੀਕ ਏ।
ਹਾਂਜੀ- ਹਾਂਜੀ ਸਭ ਵਧੀਆ ਤੁਸੀਂ ਦੱਸੋ ਬੱਚੇ ਮੰਮੀ ਡੈਡੀ
ਬਸ ਸਾਡੇ ਵੇ ਸਭ ਵਧੀਆ ਏਥੇ ਵੀ।
ਹਾਂਜੀ ਹੋਰ ਕੀ ਕਰਦੇ ਪਏ ਓ।
ਕੁਛ ਨੀ ਬਸ ਅਜ ਥੋੜਾ ਜਲਦੀ ਉਠਗੇ ਸੀ ਸਵੇਰੇ
ਹਾਂਜੀ
ਤੇ ਏਥੇ ਨਾ ਸਾਡੇ ਓ ਐ ਇੱਕ ਮੰਦਿਰ ਐ।
ਹਾਂਜੀ- ਹਾਂਜੀ
ਕਾਲੀ ਮਾਤਾ ਦਾ ਮੰਦਿਰ ਬੋਲਦੇ ਆ ਬਾਵੇ ਫੇਮਸ ਮੰਦਿਰ ਐ ਕਾਫੀ ਏਥੇ
ਹਾਂਜੀ-ਹਾਂਜੀ
ਤੇ ਬਸ ਫੇਰ ਸਵੇਰੇ- ਸਵੇਰੇ -ਸਵੇਰੇ ਮੈਂ ਕਿਹਾ ਚਲੋ ਕਿੱਥੇ ਜਾਣਾ। ਅੱਜ ਮੌਸਮ ਵੀ ਥੋੜਾ ਵਧੀਆ ਸੀ ਅੱਗੇ ਤੇ ਅਸੀ ਚਲੇਗੇ ਫੇਰ ਸਾਰੇ ਸਵੇਰੇ-ਸਵੇਰੇ ਮੱਥਾ ਟੇਕਨ
ਅੱਛਾ ਜੀ ਚਲੋ ਜੀ ਪੁੁੰਨ ਦੀ ਅ ਪੁੰਨ ਕਮਾਇਆ ਜੇ ਜਾਕੇ ਚੰਗੀ ਗੱਲ ਏ ਜੀ।
ਹਾਂਜੀ। ਤੇ ਕਾਫੀ, ਫੇਰ ਓਥੇ ਈ ਲੰਗਰ ਵੀ ਹੁੰਦਾ? ਅ ਥੋੜਾ ਜਿਹਾ ਦੂਰ ਈ ਹੈ ਇਨਾ ਕੋਲ ਨੀ ਹੈ। ਲੱਗ ਈ ਜਾਂਦਾ ਕੋਈ, ਅੱਧਾ ਘੰਟਾ ਤੇ ਲਗ ਈ ਜਾਂਦਾ ਪਹੁੰਚਦਿਆਂ।
ਅੱਛਾ, ਅੱਛਾ।
ਹਾਂਜੀ, ਹਾਂਜੀ ਉਥੇ ਲੰਗਰ ਹੁੰਦੈ, ਸਵੇਰੇ। ਤੇ ਲੰਗਰ ਫਿਰ ਅਸੀ ਅਜ ਉੱਥੇ ਓਈ ਖਾ ਲਿਤਾ ਸੀ।
ਕੀ ਖਾਦਾ ਸੀ ਜੇ?
ਓਥੇ ਸੀ, ਓਥੇ ਦੋ ਲੰਗਰ ਲਗਦੈ। ਇਕ ਸੀ ਅ, ਕੀ ਕਹਿੰਦੇ ਚਨੇ, ਚਿੱਟੇ ਛੋਲੇ।
ਹਾਂਜੀ।
ਪੂੜੀਆਂ, ਹਲਵਾ, ਤੇ ਦੂਸਰੇ ਲੰਗਰ ਵਿੱਚ ਸੀ ਰਾਜਮਾ ਚਾਵਲ, ਅੰਬਲ।
ਅੱਛਾ, ਅੱਛਾ।
ਹਾਂਜੀ, ਨਾਲੇ ਜਦੋ ਧਾਰਮਿਕ ਜਗਾ ਤੇ ਜਾਓ ਤੇ ਲੰਗਰ ਜ਼ਰੂਰ ਖਾਨਾ ਚਾਈਦਾ ਅਜ ਕਲ ਨਾ, ਲੋਕੀ ਖਾਂਦੇ ਨੀ ਹੈ। ਓ ਮੱਥਾ ਟੇਕ ਲੈਨਗੇ, ਲੇ ਲੇਕਿਨ ਬਾਰ ਆਕੇ ਪੂੜੀਆਂ ਖਾਨਗੇ ਲਾਈਨਚ ਨੀ ਲਗਨਗੇ।
ਹਾਂਜੀ, ਹਾਂਜੀ ਉਥੇ ਲਾਈਨ ਚ ਲਗਨ ਤੇ ਮੌਤ, ਮੌਤ ਦਿਸਦੀ ਏ ਲੋਕਾਂ ਨੂੰ
ਲੇਕਿਨ ਲਗਨਾ ਚਾਹੀਦਾ ਏ। ਏਵੀ ਕਦੀ, ਕਦੀ ਦਿਨ ਆਂਦਾ ਕਦੀ, ਕਦੀ ਜਾਣੈ। ਬਾਹਰੋ ਤੇ, ਘਰੋ ਤੇ ਹਰ ਕੋਈ ਖਾਂਦਾਈ ਏ ਰੋਜ਼।
ਹਾਂਜੀ, ਓ ਤੇ ਹੈ।
ਤੇ ਬਸ ਫੇਰ ਅਜ, ਮਨ ਕੀਤਾ ਮੈਂ ਕਿਹਾ ਚਲੋ ਨਾਲੇ ਨਾ ਸਾਨੂੰ ਕਾਫੀ ਟਾਈਮ ਹੋ ਗਿਆ ਸੀ ਗਏ ਦੇ।
ਅੱਛਾ।
ਤਿੰਨ, ਚਾਰ ਮਹੀਨੇ ਤੋ ਅਸੀ ਗਏ ਨੀ ਸੀ। ਜਦੋਂ ਨਵਰਾਤਰੇ ਸੀ, ਥੋੜੀ ਦਿਨ ਪੈਲੇ, ਕੁਛ ਮਹੀਨੇ ਪਹਿਲੇ। ਓਦੋਂ ਈ ਗਏ ਸੀ ਵਿਚੇ ਮੱਥਾ ਟੇਕਨ।
ਹਾਂਜੀ, ਹਾਂਜੀ।
ਤੇ ਨਾਲੇ ਅਜ ਥੋੜਾ ਮੌਸਮ ਵੀ ਇਥੇ ਵਧੀਆ ਹੋਇਆ ਦਾ।
ਅੱਛਾ।
ਹਾਂਜੀ, ਰਾਤ ਦੀ ਇੱਥੇ ਬਾਰਿਸ਼ ਲੱਗੀ ਵੀ ਸੀ। ਅਤੇ ਫਿਰ ਸਵੇਰੇ ਵੀ ਠੰਢਾ ਮੌਸਮ ਸੀ। ਤੇ ਮੈਂ ਕਿਹਾ ਚਲੋ ਅੱਜ ਫਿਰ ਕਿਥੇ। ਹੋ ਹੀ ਆਉਂਦੇ ਆ ਗਰਮੀ ਚ ਫਿਰ ਨਿਕਲਣ ਦਾ ਵੀ ਦਿਲ ਨੀ ਕਰਦਾ।
ਹਾਂਜੀ। ਸਾਡੇ ਇੱਥੇ ਤੇ ਬੜੀ ਧੁੱਪ ਹੈ ਜੀ ਤੁਸੀਂ ਪੁੱਛੋ ਹੀ ਨਾ। ਮਤਲਬ ਇੰਨੀ ਡਿਗਰੀ ਤਾਪਮਾਨ ਹੈ ਬੜਾ ਜ਼ਿਆਦਾ।
ਨਹੀਂ ਧੁੱਪ ਤੇ ਹੁਣ ਫੇਰ ਚਲੋ ਇੱਥੇ ਵੀ ਨਿਕਲਦੀ ਪਈ ਲੇਕਿਨ ਸਵੇਰੇ ਸਵੇਰੇ ਠੀਕ ਸੀ ਮੌਸਮ।
ਹਾਂ ਸਵੇਰੇ ਸਵੇਰੇ ਤੇ ਠੀਕ ਹੀ ਹੋਏਗਾ ਕੋਈ ਪੰਜ ਛੇ ਸੱਤ ਵਜੇ ਤੱਕ ਤੇ ਠੀਕ ਹੁੰਦਾ। ਦਸ ਗਿਆਰਾਂ ਬਾਰਾਂ ਵਜੇ ਤੋਂ ਬਾਅਦ ਧੁੱਪ ਧੁੱਪ ਨਿਕਲ ਆਉਂਦੀ ਆ।
ਹਾਂਜੀ। ਨਹੀਂ ਵੈਸੇ ਸਾਡਾ ਤਾਂ ਅੱਜ ਦੱਸਿਆ ਵੀ ਹੈ। ਕਿ ਅੱਜ ਪੰਜਾਹ ਪਰਸੈਂਟ ਚਾਂਸ ਹੈ ਬਾਰਿਸ਼ ਦੇ।
ਅੱਛਾ।
ਹਾਂਜੀ।
ਚਲੋ ਜੀ ਵਧੀਆ, ਵਧੀਆ।
ਬਸ ਹੁਣ ਅੱਸੀ ਵੀ ਲੱਗਿਆ ਮੈਂ ਕਿਹਾ ਚਲੋ ਪੂੜੀਆਂ ਤੇ ਖਾ ਆਏ ਹੁਣ ਥੋੜ੍ਹੀ ਚਾਹ ਪਾਣੀ ਘਰ ਹੀ ਬਣਾ ਕੇ ਪੀਏ।
ਹਾਂਜੀ, ਹਾਂਜੀ ਪੂੜੀ ਵੀ ਨਾਲੇ ਪਚ ਜਾਏਗੀ ਚਾਹ ਪੀ ਕੇ
ਹਾਂਜੀ ਥੋੜੀ ਹਜ਼ਮ ਹੋ ਜਾਂਦੀ ਆ ਨਾ ਤੇ ਐਵੇਂ ਭਾਰੀ ਨੀ ਲੱਗਦੀ।
ਹਾਂਜੀ ਓ ਤੇ ਹੈ।
ਬਸ ਹੁਣ
ਅਸੀਂ ਵੀ ਅੱਜ ਸਵੇਰੇ ਪਹਿਲੇ ਮੰਮੀ ਨਾਲ ਮੈਂ ਗੁਰਦੁਆਰੇ ਗਿਆ ਸੀ।
ਹਾਂ
ਤੇ ਪਾਠ ਪੁਠ ਸੁਣਿਆ ਕੀਰਤਨ ਸੁਣਿਆ। ਉਸ ਤੋਂ ਬਾਅਦ ਅਸੀਂ ਚਾਹ ਦਾ ਲੰਗਰ ਹੁੰਦਾ ਸਾਡੇ ਇੱਥੇ ਸਵੇਰੇ ਸਵੇਰੇ ਗੁਰਦੁਆਰੇ ਚ
ਹਾਂ
ਤੇ ਚਾਹ ਦਾ ਲੰਗਰ ਚੂਕਿਆ ਚਾਹ ਰਸ ਸੀ ਤੇ ਬ੍ਰੈਡ ਵੀ ਸੀ। ਤੇ ਅਸੀਂ ਉਹ ਖਾਧੇ ਤੇ ਫੇਰ ਥੋੜੇ ਮ ਫੇਰ ਦੇਰ ਮਗਰੋਂ ਆਪਾਂ ਘਰ ਆ ਗਏ।
ਅੱਛਾ।
ਚਲੋ ਮਤਲਬ ਸਵੇਰੇ ਸਵੇਰੇ ਸਾਡੀ ਕੋ ਪੋਜ਼ਟਿਵ ਐਨਰਜੀ ਤੋਂ ਸ਼ੁਰੂਆਤ ਹੋਏ ਨਾ ਚੇ ਗੁਰਦੁਆਰੇ ਕੋਈ ਮੰਦਿਰ ਪੂਰਾ ਦਿਨ ਸਾਡਾ ਬਹੁਤ ਵਧੀਆ ਜਾਂਦਾ ਹੈ।
ਉਹ ਤੇ ਹੈ।
ਤੇ ਅੱਜ ਕੱਲ ਉਹੀਓ ਲੇਕਿਨ ਅੱਜ ਕੱਲ੍ਹ ਗੁਰਦੁਆਰੇ ਲੋਕੀ ਜਾਂਦੇ ਨੀ ਹੈ ਅੱਜ ਕੱਲ ਲੋਕ ਕੀ ਉੱਠਦੇ ਬਾਅਦ ਚੋਂ ਤੇ ਪਹਿਲੇ ਫੋਨ ਨੂੰ ਮੱਥਾ ਟੇਕਦੇ ਆ।
ਸਹੀ ਗੱਲ ਆ।
ਪਹਿਲੇ ਮੈਸੇਜ ਚੈੱਕ ਕਰਦੇ ਨੇ ਮਤਲਬ ਆਪਣੇ ਨੋਟੀਫਿਕੇਸ਼ਨਾਂ ਚੈੱਕ ਕਰਦੇ ਨੇ ਤੇ ਰੱਬ ਵੱਲ ਤੇ ਕਿਸੇ ਦਾ ਧਿਆਨ ਹੀ ਨਹੀਂ ਹੈ।
ਚਲੋ ਜਿਹੜੇ, ਜਿਹੜੇ ਕੰਮ ਕਾਜਾਂ ਵਾਲੇ ਬੰਦੇ ਐ ਉਹਨਾਂ ਨੂੰ ਤਾਂ ਚਲੋ ਦੇਖਣਾ ਈ ਪੈਂਦਾ ਐ।
ਹਾਂਜੀ, ਹਾਂਜੀ। ਹਾਂਜੀ।
ਹਾਂ ਬਾਕੀ ਜਿਹੜੇ ਬਾਕੀ ਲੋਕ ਹੈ ਜਿੰਨਾ ਉਹ ਉਹਨਾਂ ਦਾ ਤੇ ਗ਼ਲਤ ਹੈ। ਉਹਨਾਂ ਨੂੰ ਤੇ ਬਈ ਪਹਿਲੇ ਉੱਠ ਕੇ ਮੱਥਾ ਵਗੈਰਾ ਟੇਕਣਾ ਚਾਹੀਦਾ ਐ। ਨਾਹ ਧੋ ਕੇ ਪਾਠ ਕਰਨਾ ਚਾਹੀਦਾ ਹੈ।
ਜੀ ਔ ਤੇ ਹੈ।
ਹੋਰ ਤੁਸੀ ਦਸੋ ਤੁਹਾਡੀ ਹੋ ਗਈ ਰੋਟੀ ਪਾਣੀ
ਹਾਂਜੀ ਸਾਡੀ ਵੀ ਰੋਟੀ ਪਾਨੀ ਹੋ ਗਈ ਸੀ ਕੋਈ ਵੀਹ ਮਿੰਟ ਪਹਿਲੇ ਰੋਟੀ ਪਾਣੀ ਨਾਸ਼ਤਾ ਛਕੇ ਫ੍ਰੀ ਹੋਇਆ ਹੁਣ
ਤੁਸੀ ਕੀ ਤੁਸੀ ਕੀ ਬਣਾ ਖਾ ਲਿੱਤਾ ਅਜ
ਅਸੀ ਅਜ ਮੰਮੀ ਨੇ ਆਲੂ ਗੋਭੀ ਬਣਾਈ ਸੀ ਜੀ ਨਾਲ ਫੁੱਲਕੇ ਸੀ। ਨਾਲ ਦਈ ਸੀ।
ਅਛਾ- ਅਛਾ ਸਵਾਦ ਬਣੀ ਸੀ ਗੋਭੀ
ਹਾਂਜੀ ਹਾਂਜੀ ਮੰਮੀ ਤੁਹਾਨੂੰ ਪਤਾ ਹੀ ਹੈ। ਸਭ ਕੁਛ ਸਵਾਦ ਬਣਾਉਦੇ ਨੇ ਸਵਾਦ ਬਣ ਸੀ ਬੜੀ
ਅਛਾ- ਅਛਾ-
ਅਸੀ ਗਏ ਕੀਥੇ ਕੀ ਘੁੰਮਣ ਕਿਤੇ ਕੋਈ ਯਾਤਰਾ ਕਿਤੇ ਘੁੰਮਣ ਗਏ ਨੀ ਘੁੰਮਣ ਨੀ ਗਏ
ਨਾ ਐਤ ਕੀ ਅਸੀ ਕਿਥੇ ਨੀ ਗ ਅੰਮ੍ਰਿਤਸਰ ਗਏ ਸੀ ਬਸ
ਅਛਾ ਕੋਣ- ਕੋਣ ਫੈਮਿਲੀ ਤੁਹਾਡੀ
ਹਾਂਜੀ ਸਾਡਾ ਪੂਰਾ ਪਰਿਵਾਰ ਤੇ ਮੇਰੀ ਨਨਾਨ ਗਈ ਦੀ ਸੀ ਨਾਲ-
ਅਛਾ- ਅਛਾ-
ਤੇ ਬਸ ਫੇਰ ਅਸੀ ਉਥੇ ਚਲੇ ਗਏ ਸੀ ਅੰਮ੍ਰਿਤਸਰ ਹੀ। ਮਤਲਬ ਸਾਨੂੰ ਕਾਫੀ ਟਾਈਮ ਹੋ ਗਿਆ ਸੀ ਗਏ ਦੇ
ਤੇ ਦਰਸ਼ਨ ਹੋ ਗਏ ਸੀ ਸਹੀ।
ਹਾਂਜੀ ਦਰਸ਼ਨ ਹੋ ਗਏ ਸੀ ਲੇਕਿਨ ਥੋੜਾ ਟਾਈਮ ਲਗਿਆ ਸੀ। ਕਿਉਕਿ ਅਸੀ ਐਤਵਾਰ ਗਏ ਸੀ।
ਹਾਂਜੀ- ਹਾਂਜੀ ਸ਼ਨੀ ਐਤਵਾਰ ਤੇ ਰਸ਼ ਹੁੰਦਾ ਹਾਂਜੀ- ਹਾਂਜੀ-
ਹਾਂਜੀ ਬਹੁਤ ਜ਼ਿਆਦਾ ਰਸ਼ ਸੀ ਜਦੋਂ ਗਏ ਸੀ ਇੰਨੀ ਗਰਮੀ ਸੀ। ਫੇਰ ਅਸੀ ਇ ਇਸ਼ਨਾਨ ਵਗੈਰਾ ਕਰਕੇ ਪ੍ਰਸ਼ਾਦ ਵਗੈਰਾ ਲੈ ਕੇ ਤੇ ਅਸੀ ਲਾਈਨ 'ਚ ਲਗ ਗਏ ਮਥਾ ਟੇਕਣ ਵਾਸਤੇ ਕੋਈ ਸਾਢੇ ਪੰਜ ਅਸੀ ਲਾਈਨ 'ਚ ਲਗੇ ਤੇ ਸਾਨੂੰ ਦਰਸ਼ਨ ਕਰਦੇ- ਕਰਦੇ ਸੱਤ ਸਾਢੇ ਸੱਤ ਹੋ ਗਏ ਸੀ। ਹਮ ਹ
ਹਾਂਜੀ-
ਹਾਂ ਤੇ ਫਿਰ ਜਿਸ ਲਈ ਅਸੀ ਦਰਸ਼ਨ ਕਰਕੇ ਨਿਕਲੇ ਇੰਨਾ ਜਿਆਦਾ ਤੂਫਾਨ ਆਇਆ ਅੰਮ੍ਰਿਤਸਰ। ਇੰਨੀ ਤੇਜ ਬਾਰਿਸ਼ ਇੰਨਾ ਤੂਫ਼ਾਨ
ਹਾਂਜੀ ਉਹ ਤਾਂ ਹੈ।
ਬੜਾ ਹੀ ਤੂਫਾਨ ਆ ਗਿਆ ਸਗੋਂ, ਫਿਰ ਅਸੀ ਸੋਚਿਆ ਸੀ ਜਲਿਆਂ ਵਾਲਾ ਬਾਗ ਜਾਣਾ, ਦੇਖਣ
ਹਾਂਜੀ- ਹਾਂਜੀ-
ਅਸੀ ਥੋੜੀ- ਥੋੜੀ ਬਾਰਿਸ਼ ਹੀ ਬਾਹਰ ਤੱਕ ਆਏ ਤੇ ਅਗੇ ਜਲਿਆਂ ਵਾਲਾ ਬਾਗ ਵੀ ਅਜ ਬੰਦ ਹੋ ਗਿਆ ਸੀ ਬਾਰਿਸ਼ ਕਰਕੇ
ਹਾਂਜੀ -ਹਾਂਜੀ-
ਹਾਂਜੀ- ਤੇ ਬਸ ਫਿਰ ਅਸੀ ਅੰਦਰ ਵੀ ਨਹੀ ਗਏ ਫਿਰ ਕਿਉਕਿ ਬਾਰਿਸ਼ ਲਗੀ ਦੀ ਸੀ। ਹੁਣ ਇੰਨਾ ਬਾਹਰ ਆ ਗਏ ਹੁਣ ਲੰਗਰ ਖਾਣਾ ਸੀ ਤੇ ਫਿਰ ਅੰਦਰ ਜਾਣਾ ਪੈਣਾ ਸੀ। ਬਟ ਬਾਰਿਸ਼ ਬੜੀ ਜ਼ਿਆਦਾ ਸੀ। ਫੇਰ ਅਸੀ ਬਾਹਰੀ ਨਾਨ ਛੋਲੇ ਤੇ ਚਾਹ ਵਗੈਰਾ ਪੀਤੀ ਕਿਉਕਿ ਕਾਫ਼ੀ ਦੇਰ ਤੋ ਨਾਸ਼ਤਾ ਨਹੀ ਕੀਤਾ ਦਾ ਸੀ। ਤੇ ਹੁਣ ਭੁੱਖ ਵੀ ਲੱਗਦੀ ਸੀ ਤੇ ਫਿਰ ਮੈਂ ਕਿਹਾ ਚਲੋ ਅਜ ਫ ਬਾਬਾ ਜੀ ਮਾਫ਼ ਕਰਨਗੇ ਹੁਣ ਰਾਤੀ ਕਰ ਲਵਾਂਗੇ ਲੰਗਰ
ਨਾਨ ਤੇ ਪੈਟੀ ਬੜੀ ਸਵਾਦ ਉੱਥੇ
ਬੜੇ ਸਵਾਦ ਸੀ ਨਾਨ ਉਥੋ ਦੇ ਕੁਲਚਾ, ਕੁਲਚੇ ਛੋਲੇ ਨਾਨ ਮਜ਼ਾ ਆ ਗਿਆ ਸੀ ਖਾ ਕੇ ਉੱਥੋਂ ਦੇ ਨਾਮ ਦੀ ਗੱਲ ਹੀ ਅਲੱਗ ਐ।
ਹਾਂਜੀ।
ਹਾਂਜੀ, ਅਸੀਂ ਇੱਕ ਚਾਹ ਪੀਤੀ ਸੀ, ਕਿਉਂਕਿ ਬਾਰਿਸ਼ ਲੱਗੀ ਬੀ ਸੀ ਨਾ। ਅ ਪੀਣੀ ਤਾਂ ਲੱਸੀ ਸੀ, ਲੇਕਿਨ ਫੇਰ ਬਾਰਿਸ਼ ਕਰਕੇ ਅਸੀ ਕਿਹਾ ਚਲੋਂ
ਹਾਂਜੀ ਹਾਂ ਤੇ ਉੱਥੋਂ ਦੀ ਕੁਲਫੀਆਂ ਵੀ ਬੜੀ ਸਵਾਦ ਸੀ, ਕੁਲਫੀ ਬੜੀ ਸਵਾਦ ਹੁੰਦੀ ਬਹੁਤ, ਖੋਏ ਦੀ ਕੁਲਫ਼ੀ।
ਜੀ, ਹਾਂਜੀ।
ਤੇ ਫਿਰ ਉੱਥੇ ਰੁਕੇ ਸੀ ਜਾਂ ਆ ਗਏ ਸੀ?
ਨਾ- ਨਾ- ਨਾ, ਅਸੀਂ ਫਿਰ ਨਾਲ ਹੀ ਆ ਗਏ ਸੀ, ਰਾਤ ਦੀ ਸਾਡੀ ਟ੍ਰੇਨ ਸੀ, ਕੋਈ ਡੇਢ ਵਜੇ ਦੀ।
ਅੱਛਾ।
ਤੇ ਫਿਰ ਅਸੀਂ ਨਹੀਂ ਫਿਰ ਬੱਚਿਆਂ ਵਗੈਰਾ ਦੇ ਨੇ ਮੇਰੇ ਉਹ ਸੀ, ਕਲਾਸਾਂ ਹੁੰਦੀਆਂ।
ਅੱਛਾ, ਔਨਲਾਈਨ ਕਲਾਸਾਂ?
ਨਈ-ਨਈ, ਮੇਰੇ ਬੱਚੇ ਉਹ ਟਿਊਸ਼ਨ ਪੜਾਦੇ ਆ ਨਾ।
ਅੱਛਾ-ਅੱਛਾ।
ਤੇ ਬਸ ਫਿਰ ਉਹਨਾਂ ਨੇ ਆਣਾ ਸੀ। ਤੇ ਨਾਲੇ ਮੇਰੀ ਇਹਨਾਂ ਨਾਨਣ ਕੋਲ ਵੀ ਇੱਕ ਦਿਨ ਦਾ ਹੀ ਟਾਈਮ ਸੀ, ਫਿਰ ਉਹਨਾਂ ਨੇ ਵੀ ਜਾਣਾ ਸੀ ਕਿੱਥੇ। ਤੇ ਮੈਂ ਕਿਹਾ ਚਲੋਂ, ਫਿਰ ਦਰਸ਼ਨ ਹੀ ਕਰਦੇ ਅਗਲੀ ਵਾਰ ਜਾਵਾਂਗੇ ਤੇ ਰਵਾਂਗੇ।
ਹਾਂਜੀ-ਹਾਂਜੀ, ਕੰਮ ਕਾਜ ਪਹਿਲੇ ਜੀ ਕੰਮ ਕਾਜ ਪਹਿਲੇ ਦੇਖਣੇ ਚਾਹੀਦੇ ਆ ਬੱਚੇ
ਹਾਂਜੀ ਉਹ।
ਸਾਡੀ, ਸਾਡੀ ਬਾਣੀ ਚ ਵੀ ਕਹਿੰਦੇ ਜੀ, ਕਿਰਤ ਪਹਿਲੇ ਕਰੋ ਆਪਣੀ ਪਰਿਵਾਰ ਦਾ ਢਿੱਡ ਭਰੋ ਫੇਰ ਬਾਬੇ ਵੱਲ ਆਓ, ਪਹਿਲੇ ਕਿਰਤ ਕਰੋ।
ਸਹੀ ਗੱਲ ਐ, ਅੱਛਾ ਮੈਂ ਤੁਹਾਨੂੰ ਥੋੜਾ ਰੁਕ ਕੇ ਤੁਹਾਡੇ ਨਾਲ ਗੱਲ ਕਰਾਂ?
ਹਾਂਜੀ, ਚਲੋਂ ਜੀ ਕੋਈ ਨਹੀਂ ਠੀਕ ਐ ਜੀ, ਸਤਿ ਸ਼੍ਰੀ ਅਕਾਲ। ਚਲੋਂ ਜੀ ਕੋਈ ਨੀ ਫਿਰ।